ਹੈਲੋ ਮੈਡਮ, ਸਾਸਰੀ ਕਾਲ।
ਹੈਲੋ।
ਹੈਲੋ ਮੈਡਮ, ਸਸਰੀ ਕਾਲ।
ਸਾਸਰੀ ਕਾਲ। ਹਾਂਜੀ
ਹੈਲੋ। ਮੈਡਮ ਸਸਰੀ ਕਾਲ।
ਹਾਂਜੀ।
ਹੈਲੋ, ਮੈਡਮ ਸਸਰੀ ਕਾਲ। ਹੈਲੋ।
ਹੈਲੋ।
ਹੈਲੋ ਮੈਡਮ, ਸਸਰੀ ਕਾਲ।
ਹਾਂਜੀ, ਕਿਵੇਂ ਉਹ? ਹੈਲੋ, ਤੁਸੀਂ ਕਿਵੇਂ ਹੋ? ਹੈਲੋ। ਹੈਲੋ। ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਆ।
ਹਾਂਜੀ ਮੈਡਮ, ਹੁਣ ਆ ਰਹੀ ਏ।
ਠੀਕ ਏ, ਕਿਵੇਂ ਹੋ।
ਹਾਂਜੀ ਮੈਡਮ, ਬੋਲੋਂ ਮੈਮ ਵਧੀਆਂ। ਤੁਸੀਂ ਦੱਸੋ?
ਵਧੀਆਂ-ਵਧੀਆਂ। ਹੋਰ ਕੀ ਕਰ ਰਹੀ ਸੀ।
ਬਸ ਮੈਮ ਫਰੀ ਸੀਗੇ ਬੈਠੇ ਸੀਗੇ।
ਅੱਛਾ ਅੱਛਾ। ਹੋਰ ਤੁਹਾਡੇ ਮੌਸਮ ਕਿਵੇਂ ਹੋਇਆ ਹੋਇਆ।
ਮੈਮ ਸਾਡੇ ਤਾਂ ਅੱਜ ਮੌਸਮ ਸੈੱਟ ਏ ਵੀ ਠੀਕ ਏ ਜਾਂ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਜੇ ਦੇਖੋਂ ਜਿਵੇਂ ਮੌਸਮ ਦੇਖੀਏ ਕੱਲ੍ਹ ਸਾਡੇ ਬਿਆਲੀ ਡਿਗਰੀ ਟੈਂਪਰੇਚਰ ਸੀਗਾ।
ਠੀਕ ਐ -ਠੀਕ ਐ
ਤੇ ਅੱਜ ਦੇਖੋਂ ਥੋੜ੍ਹਾ ਜਾ ਮੌਸਮ ਸੈੱਟ ਏ ਵੀ ਅੱਜ
ਹਾਂਜੀ -ਹਾਂਜੀ ਓਹੀ ਚਲੋ ਆਪਾਂ ਅੱਜ ਦੇਖੋਂ ਹੁਣ ਟੋਪਿਕ ਦੀ ਗੱਲ ਕਰਦੇ ਹਾਂ ਆਪਾਂ ਤਿਉਹਾਰਾਂ ਦੇ ਉੱਤੇ
ਹਾਂਜੀ ਮੈਮ ਕਰਲੋ
ਜਿਵੇਂ ਤੁਹਾਨੂੰ ਪਤਾ ਈ ਆ ਆਪਣੇ ਅਹ ਪੰਜਾਬ ਚ ਲਗਾ ਲਓ ਕਿੰਨੇ ਹੀ ਤਿਉਹਾਰ ਮਨਾਏ ਜਾਂਦੇ ਨੇ
ਹਾਂਜੀ ਜਿਵੇਂ ਦਿਵਾਲੀ, ਲੋਹੜੀ, ਦੁਸ਼ਹਿਰਾ।
ਹਾਂਜੀ- ਹਾਂਜੀ ਦੁਸ਼ਹਿਰਾ ਹੋ ਗਿਆ ਹਾਂਜੀ ਕਿੰਨੇ ਈ ਤਿਉਹਾਰ ਨੇ ਦੇਖੋਂ ਆਪਾਂ ਜੇ ਕਹੀਏ ਹਰ ਮਹੀਨੇ ਆਪਾਂ ਨੂੰ ਕੋਈ ਨਾ ਕੋਈ ਤਿਉਹਾਰ ਆਂਦਾ
ਹਾਂਜੀ ਹਾਂ
ਪਹਿਲਾਂ ਚਲੋ ਕਿ ਕਈ ਐਵੇਂ ਦੀਆਂ ਹੋਨੇ ਲਗਾ ਲਓ ਜਾਂ ਕਾਸ਼ਤਾਂ ਲਗਾ ਲੋ ਜੇ ਉਹ ਹਰ ਤਿਉਹਾਰ ਨੀ ਮਨਾਦੀਆਂ ਪਰ ਮੋਸਟਲੀ ਦੇਖੋਂ ਪੰਜਾਬ ਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਹੁੰਦਾ
ਹਾਂਜੀ।
ਦੇਖੋਂ ਤੁਸੀਂ ਵੀ ਦੇਖੋਂ ਮਨਾਂਦੇ ਈ ਹੋਣੇ ਸਾਰੇ ਤਿਉਹਾਰ
ਹਾਂਜੀ ਹਾਂ ਮੈਮ ਅਸੀਂ ਵੀ ਆਪ ਸਾਰੇ ਮਨਾਉਣੇ ਹੁੰਦੇ ਨੇ ਮੈਮ ਪੰਜਾਬ 'ਚ
ਹਾਂਜੀ -ਹਾਂਜੀ ਹੁਣ ਦੇਖ ਚਲੋ ਲਗਾ ਲਓ, ਜਿਵੇਂ ਅੱਜ- ਕੱਲ੍ਹ ਦੇਖੇ ਜੇ ਤਿਉਹਾਰਾਂ ਦਾ ਐਨਾ ਚਾਅ ਨੀ ਰਿਹਾ ਲੋਕ
ਹਾਂਜੀ ਹਾਂ ਅੱਜ ਅੱਜ ਗੱਲ ਤਾਂ ਬਸ ਮੈਮ ਬਸ ਵੀ ਤਿਉਹਾਰ ਦੇ ਨਾਂ ਤੇ ਹੀ ਮਨਾਇਆ ਜਾਂਦਾ ਵੀ ਜਿਵੇਂ ਲੋਕ ਪਹਿਲਾਂ ਖ਼ੁਸ਼ੀਆਂ ਮਨਾਉਂਦੇ ਸੀ ਐਨਾ ਟਾਇਮ ਪਹਿਲਾਂ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਸੀ
ਹਾਂਜੀ -ਹਾਂਜੀ ਹੁਣ ਦੇਖੋਂ ਉਹ ਚੀਜ਼ ਘੱਟ ਗਈ ਪਹਿਲਾਂ ਨਾਲੋਂ ਪਹਿਲਾਂ ਕੀ ਸੀ ਦੇਖੋਂ ਪਹਿਲਾਂ ਤਾਂ ਚਲੋ ਇਹ ਸੀ ਵੀ ਮਸਾਂ ਈ ਆਪਾਂ ਨੂੰ ਤਿਉਹਾਰ ਮਿਲਦੇ ਸੀ ਨਵੇਂ ਕੱਪ ਕੱਪੜਿਆਂ ਦਾ ਚਾਅ ਹੁੰਦਾ ਸੀ ਖਾਣ ਪੀਣ ਦੀਆਂ ਚੀਜ਼ਾਂ ਲਗਾ ਲੋ ਹੁਣ ਕੀ ਹੋ ਗਿਆ ਦੇਖੋਂ ਖਾਣ ਖਾਣ -ਪੀਣ ਦੀਆਂ ਚੀਜ਼ਾਂ ਆਮ ਹੋ ਗਈਆਂ ਆਪਾਂ ਰੋਜ਼ ਬਾਜ਼ਾਰਾਂ 'ਚ' ਜਾਨੇ ਆ
ਹਾਂਜੀ ਹਾਂ ਰੋਜ਼ ਘੁੰਮੋ ਫ਼ਿਰ ਕੇ ਆਉਣੇ ਆ ਜਿਵੇਂ ਹੁਣ ਅੱਜ ਕੱਲ੍ਹ ਮੈਮ ਆਪਾਂ ਰੋਜ਼ ਘੁੰਮਣ ਲਗ ਗੇ ਲੋਕ ਅੱਗੇ ਮੇਲੇ ਮੁਲਿਆਂ ਤੇ ਜਾਂ ਤਿਉਹਾਰਾਂ ਤੇ ਹੀਂ ਕੱ
ਹਾਂਜੀ- ਹਾਂਜੀ ਪਹਿਲਾਂ ਇਹੀ ਸੀ ਵੀ ਜਿਵੇਂ ਕੋਈ ਤਿਉਹਾਰ ਹੋ ਗਿਆ ਕੋਈ ਮੇਲਾ ਹੋ ਗਿਆ ਤਾਂ ਹੀ ਲੋਕ ਬਾਹਰ ਜ਼ਿਆਦਾ ਘੁੰਮਦੇ ਸੀ ਜਾਂ ਖਾਣ ਦੇ ਪੱਕ ਪਵਾਨ ਲਗਾ ਲਓ ਤਾਂ ਹੀ ਬਣਦੇ ਸੀ ਘਰੇ ਜਾਂ ਲਿਆ ਜਾਂਦੇ ਸੀ ਹੁਣ ਤੁਸੀਂ ਦੀਵਾਲੀ ਦਾ ਹੀ ਤਿਉਹਾਰ ਚੁੱਕ ਲੋ
ਹਾਂਜੀ।
ਦੀਵਾਲੀ ਦੇ ਤਿਉਹਾਰ ਦੀ ਗੱਲ ਕਰੀਏ ਦੇਖੋਂ ਉਹੀ ਇੱਕ ਤਿਉਹਾਰ ਰਹਿ ਗਿਆ ਜੋ ਅੱਜ ਦੇ ਸਮੇਂ ਚ ਜ਼ਿਆਦਾ
ਜ਼ਿਆਦਾ ਚਾਆ ਨਾ ਮਨਾਇਓਚਬਣਾ ਜਿਵੇਂ ਦੀਵਾਲੀ ਤੋਂ ਪਹਿਲਾਂ ਲੋਕ ਘਰ ਸਫਾਈਆਂ-
ਹਾਂਜੀ- ਹਾਂਜੀ।
ਕਰਦੇ ਨੇ ਤੇ ਡੈਕੋਰੇਸ਼ਨ ਦਾ ਸਮਾਨ ਲਿਆਉਂਦੇ ਨੇ ਮਿਠਾਈ ਦੀਆਂ ਚੀਜ਼ਾਂ ਹੱਟੜੀ ਤੇ ਮੱਥਾ ਟੇਕਿਆ ਜਾਂਦਾ ਮੈਮ
ਉਹ ਵੀ ਦੇਖੋਂ ਹੁਣ ਬਹੁਤ ਘੱਟ ਗਿਆ ਪਹਿਲਾਂ ਤਾਂ ਦੀਵਾਲੀ ਦਾ ਵੀ ਕਿੰਨਾ ਚਾਅ ਹੁੰਦਾ ਸੀ ਲੋਕ ਕਲਰ ਵਗੈਰਾ ਕਰਾਂਦੇ ਸੀ ਸਾਰੇ ਘਰਾਂ 'ਚ 'ਪਰ ਹੁਣ ਦੇਖੋਂ ਕਲਰ ਵੀ ਕੋਈ- ਕੋਈ ਉਹ ਕਰਾਂਦਾ ਘਰਾਂ ਦੇ ਵਿੱਚ
ਘਰ ਲਿਪਦੇ ਸੀਗੇ ਲੋਕ ਪੂਰਾ ਸਫ਼ਾਈ ਦਾ ਧਿਆਨ ਰੱਖ ਕਿਉਂਕਿ ਵਧੀਆ ਚਾਅ ਨਾਲ ਦਿਵਾਲੀ ਦਾ ਤਿਉਹਾਰ ਮਨਾਉਂਦੇ ਸੀ।
ਹਾਂਜੀ, ਹੁਣ ਦੇਖੋ ਕਿੰਨਾ ਇਹ ਸਿਸਟਮ ਘੱਟ ਚੁੱਕਾ। ਕਿਹਾ। ਹੁਣ ਲੋਕਾਂ ਨੂੰ ਕੋਈ ਚਾਅ ਹੀ ਨਹੀਂ ਰਿਹਾ ਹੈਗਾ। ਪਹਿਲਾਂ ਲੋਕ ਨਵੇਂ-ਨਵੇਂ ਕੱਪੜੇ ਸਮਾਉਂਦੇ ਸੀ ਤਿਉਹਾਰਾਂ ਨੂੰ। ਨਹੀਂ ਸਮਾਂਦੇ ਸੀ ਲਗਾ ਲਓ। ਹੁਣ ਲੋਕ ਹਰ ਤਿਉਹਾਰ ਤੇ ਨਵਾਂ ਕੱਪੜਾ ਸਮਾਉਂਦੇ ਨੇ।
ਹਾਂਜੀ ਹਾਂ।
ਹਾਂਜੀ ਹਾਂਜੀ। ਪਕਵਾਨ ਦੇਖੋ ਜਿਵੇਂ ਹੁਣ ਹਾਂਜੀ।
ਅੱਜ-ਕੱਲ੍ਹ ਪਕਵਾਨ ਕੋਈ ਘਰ ਵਿੱਚ ਨੀ ਬਣਾਉਦਾ। ਅਗੇ ਕਚੋਰੀਆਂ ਜਾਂ ਬ੍ਰੈਡ ਪਕੌੜੇ ਘਰ ਵਿੱਚ ਵਿੱਚ ਬਣਾਏ ਜਾਂਦੇ ਸੀ। ਅੱਜ-ਕੱਲ੍ਹ ਲੋਕ ਹਰ ਇੱਕ ਚੀਜ਼ ਮੁੱਲ ਦੀ ਬਜ਼ਾਰੋਂ ਲਿਆ ਰਹੇ ਨੇ।
ਹਾਂਜੀ ਹਾਂਜੀ। ਹੁਣ ਦੇਖੋ, ਬਾਜ਼ਾਰਾਂ ਦੇ ਵਿੱਚ ਮਿਲਣ ਲੱਗ ਗਈਆਂ। ਪਹਿਲਾਂ ਕੀ ਹੁੰਦਾ ਸੀ ਵੀ ਚਲੋ। ਘਰ ਹੀ ਬਣਾ ਲੈਂਦੀ ਸੀਗੀ ਸਾਰੀਆਂ ਆਈਟਮਾਂ ਤੇ ਦੇਖੋ ਤਿਉਹਾਰਾਂ ਦੇ ਉੱਤੇ ਹੀ ਜ਼ਿਆਦਾ ਖਾਣ ਨੂੰ ਮਿਲਦਾ। ਦਾ ਸੀ ਅਲੱਗ-ਅਲੱਗ ਆਈਟਮਾਂ। ਹੁਣ ਐਵੇਂ ਦਾ ਕੁਛ ਨਹੀਂ ਰਿਹਾ। ਹੁਣ ਦੇਖੋ ਤੁਹਾਨੂੰ ਦੱਸਿਆ ਹੀ ਐ ਵੀ ਆਮ ਗੱਲ ਹੋ ਗਈ। ਹੁਣ ਖਾਣ-ਪੀਣ ਦੀ ਜਾਂ ਕੱਪੜਿਆਂ ਦੀ। ਹੁਣ ਤਾਂ ਜੋ ਫੈਸ਼ਨ
ਹਾਂਜੀ ਜਿਵੇਂ ਹੁਣ ਅੱਜ-ਕੱਲ੍ਹ ਦੇਖ ਲਓ ਮੈਮ ਦੀਵਾਲੀ ਤੇ ਡੱਬੇ ਲਿਆਏ ਜਾਂਦੇ ਨੇ। ਜਾਂ ਕੁਛ ਵੀ ਜੋ ਕੁਛ ਖਾਣਾ ਬੰਦਾ ਉਹ ਲਿਉਦਾ। ਹੁਣ ਅੱਗੇ ਕੀ ਕਰਦੇ ਸੀ ਮਠਿਆਈ ਵਿੱਚ ਮਿ ਮੱਠੀਆਂ ਬਣਾ ਲੈਂਦੇ ਸੀ ਮੈਮ ਘਰੇ।
ਹਾਂਜੀ।
ਖੋਏ ਦੀ ਬਰਫ਼ੀ ਬਣਾਈ ਜਾਂਦੀ ਸੀ। ਖੋਆ, ਗਾਜਰ ਪਾਕ ਮੈਂਮ ਇੱਦਾਂ ਦਾ ਕੁਛ ਕੱਢ ਲੈਂਦੇ ਸੀ। ਮੈਮ ਅੱਜ-ਕੱਲ੍ਹ ਦੇਖੋ ਖੋਹੇ 'ਚ ਦੁੱਧ ਮਿਲਾਵਟੀ ਨਾਲ ਬਣੀਆਂ ਹੋਈਆਂ ਬਰਫ਼ੀਆਂ।
ਹਾਂਜੀ ਹਾਂਜੀ। ਹੁਣ ਦੇਖੋ ਐਂ ਹੋ ਗਿਆ। ਦੀਵਾਲੀ ਤੇ ਦੇਖੋ ਡੱਬੇ ਦਿ- ਤੇ ਜਾਂਦੇ ਸੀ ਇੱਕ-ਦੂਜੇ ਨੂੰ ਲਗਾ ਲਓ ਤਿਉਹਾਰਾਂ ਤੇ।
ਅੱਜ-ਕੱਲ੍ਹ ਦੇਖੋ ਬਸ ਲੋਕ ਬੰਦੇ ਨੂੰ ਗਿਫਟ ਦਿੰਦੇ ਨੇ।
ਹਾਂਜੀ ਹਾਂਜੀ। ਦੇਖੋ ਤਿਉਹਾਰ ਬਾਜ਼ਾਰ ਕਿੰਨੇ ਦੀਵਾਲੀ ਤੇ ਸਜੇ ਹੁੰਦੇ ਨੇ ਬਾਜ਼ਾਰ ਦੇਖੋ ਤੁਸੀਂ।
ਪਾਈਆਂ ਹੁੰਦੀਆਂ। ਪਟਾਕੇ ਚੱਲ ਰਹੇ ਹੁੰਦੇ ਨੇ ਮੈਮ।
ਹਾਂਜੀ ਰੰਗ-ਬਿਰੰਗੀਆਂ ਲਾਈਟਾਂ ਹੋ ਗਈਆਂ। ਹੁਣ ਦੇਖੋ ਕਿੰਨੇ ਤਰ੍ਹਾਂ ਦੇ ਬੱਲਬ ਆ ਗਏ। ਦੀਵਾਲੀ ਤੇ ਜਦੋਂ ਆਪਾਂ ਲਗਾਣੇ ਆ ਕਿੰਨੇ ਕਲਰ ਛੱਡਦੇ ਨੇ ਉਹੋ।
ਹਾਂਜੀ ਹਾਂ।
ਦੇਖੋ ਵੀ ਕਿੰਨਾ ਹੁਣ ਹਾਂਜੀ।
ਅੱਜ-ਕੱਲ੍ਹ ਤਾਂ ਮੈਮ ਬਹੁਤ ਚੀਜ਼ਾਂ ਬਦਲ ਗਈਆਂ ਪਿਛਲੇ ਸਮੇਂ ਨਾਲੋਂ ਤੇ ਅੱਜ ਦੇ ਸਮੇਂ ਨਾਲੋਂ।
ਹਾਂਜੀ ਹਾਂਜੀ ਪਹਿਲਾਂ ਤੁਹਾਨੂੰ ਦੱਸਿਆ ਜ ਵੀ ਲਗਾ ਲਓ ਪਕਵਾਨ ਇੰਨੇ ਨਹੀਂ ਹੁੰਦੇ ਸੀ। ਹੁਣ ਤਾਂ ਲਗਾ ਲਉ ਤੁਹਾਨੂੰ ਕੁਛ ਵੀ ਚਾਹੀਦਾ ਬਣਾਣ ਦੀ ਜ਼ਰੂਰਤ ਨੀ। ਉਹਦੀ ਤੁਸੀਂ ਖ਼ਰੀਦ ਕੇ ਲੈ ਕੇ ਆ ਸਕਦੇ ਹੋ। ਪਹਿਲਾਂ ਘਰਾਂ ਚ ਬਣਾਦੀ ਸੀ। ਇਹ ਵੀ ਫਰਕ ਹੁੰਦਾ ਸੀ।
ਲੋਹੜੀ ਦੇ ਤਿਉਹਾਰ ਦੇਖ ਲਓ ਮੈਮ ਅੱਗੇ ਸਾਰੇ ਨਾਲ ਮਿਲ ਕੇ ਕੱਠੇ ਹੋ ਕੇ ਮਨਾਉਂਦੇ ਸੀਗੇ। ਅੱਜ-ਕੱਲ੍ਹ ਦੇਖਲੋ ਬਸ ਦੋ
ਹਾਂਜੀ, ਹੁਣ ਦੇਖ ਲੋ ਤੁਸੀਂ ਇਹੀ ਲਗਾ ਲਓ ਵੀ ਫੈਮਿਲੀ-ਫੈਮਿਲੀ ਦੇ ਦੋ ਜਣੇ ਘਰ ਵਿੱਚ ਮਨਾ ਲੈਂਦੇ ਨੇ ਅੱਗ ਬਾਲ ਕੇ ਕਈ ਤਾਂ ਦੇਖੋ ਐਵੇਂ ਘਰ ਦੇ ਨੇ ਦੇਖੋ, ਧੂਣੀ ਵੀ ਨੀ ਬਾਲਦੇ ਗੈਸ ਤੇ ਹੀ ਲਗਾ ਲੋੋ। ਹੁਣ ਜਿਦੇ ਹੈਗੇ ਦੋ-ਚਾਰ ਜਣੇ ਨੇ ਪਹਿਲਾਂ ਦੇ ਤਿਉਹਾਰ ਨੂੰ ਰਲ-ਮਿਲ ਕੇ ਪੂਰੇ ਜਸ਼ਨ ਨਾਲ ਮਨਾਇਆ ਜਾਂਦਾ ਸੀ।
ਹਾਂਜੀ
ਪਰ ਅੱਜ-ਕੱਲ੍ਹ ਹੁਣ ਰੀਤੀ ਰਿਵਾਜ਼ ਉਹ ਨੀ ਰਹੇ। ਹੁਣ ਰੀਤੀ ਰਿਵਾਜ ਬਹੁਤ ਬਦਲ ਚੁੱਕੇ। ਹਾਂਜੀ ਹਾਂਜੀ।
ਜਿਵੇਂ ਜਿਵੇਂ ਕਿ ਦੇਖ ਲਓ ਲੋਹੜੀ ਤੇ ਹੁਣ ਅੱਜ ਕੱਲ੍ਹ ਪਹਿਲਾਂ ਪਿੰਡਾਂ 'ਚ ਜਾਂ ਪੁਰਾਣੇ ਸਮਿਆਂ 'ਚ ਇੰਨੇ ਸਾਰੀਆਂ ਪਾਥੀਆਂ ਇਕੱਠੀਆਂ ਕਰਦੇ ਸੀਗੇ ਬੱਚੇ। ਘਰ -ਘਰ ਲੋਹੜੀ ਮੰਗਦੇ ਸੀ ਅੱਜ ਦੇਖਲੋ ਬੱਚੇ ਸ਼ਰਮਾਉਂਦੇ ਨੇ। ਗੱਲਾਂ ਨੂੰ
ਹਾਂਜੀ -ਹਾਂਜੀ। ਚੇਂਜ ਦੇਖੋ, ਬਹੁਤ ਹੋ ਗਈ ਅੱਜ-ਕੱਲ੍ਹ ਪਹਿਲਾਂ ਤਾਂ ਚਲੋ ਪਾਥੀਆਂ ਇਕੱਠੀਆਂ ਕਰਨੀਆਂ।
ਹਾਂਜੀ ਹਾਂ ਪਹਿਲਾਂ ਛੋਟੇ-ਛੋਟੇ ਬੱਚੇ ਲੋਹੜੀ ਮੰਗ ਪਾਥੀਆਂ ਇਕੱਠੀਆਂ ਕਰਕੇ ਵੱਡੇ ਇੱਕ ਜਗ੍ਹਾ ਤੇ ਜਲਾਕੇ ਸਾਰੇ ਘਰ- ਘਰ ਦੇ ਆਉਂਦੇ ਸੀਗੇ ਉੱਥੇ ਮੱਥਾ ਟੇਕਦੇ ਸੀ ਉਹ ਉੱਥੇ ਬਹਿ ਕੇ ਕੇ ਰੋੜੀਆਂ ਗੱਚਕਾ ਖਾਂਦੇ ਸੀ।
ਹਾਂਜੀ -ਹਾਂਜੀ ਸਾਰੇ ਦੇਖੋ ਉੱਥੇ ਮੱਥਾ ਟੇਕਦੇ। ਆਪਣਾ ਇੱਕਠਾ ਪਾ ਕੇ ਸਮਾਨ ਲੈ ਕੇ ਜਾਂਦੇ ਸੀ।
ਆ ਮਰੂਡੇ ਵਾਲੀ ਗੱਚਕ ਹੁੰਦੀ ਸੀ ਅਤੇ ਗੁੜਾ ਵਾਲੀ ਅੱਜ ਕੱਲ੍ਹ ਦੇਖ ਲਓ ਕਿੰਨੇ ਤਰ੍ਹਾਂ ਦੀਆਂ ਗੱਚਗਾਂ ਆ ਗਈਆਂ ਨੇ
ਹਾਂਜੀ ਹਾਂਜੀ ਹੁਣ ਤਾਂ ਦੇਖੋ ਉਹੀ ਵੀ ਕਿੰਨੀਆਂ ਤਰ੍ਹਾਂ ਦੀਆਂ ਆ ਗਈਆਂ ਨੇ ਹੁਣ ਜਿਵੇਂ ਤੁਸੀਂ ਵਰਤਾਂ ਤੇ ਲਗਾ ਲਓ ਆਪਾਂ ਕੋਈ ਤਿਉਹਾਰ ਤੇ ਵਰਤ ਰੱਖਦੇ ਹਾਂ ਤਾਂ ਆਪਾਂ ਭੁੱਖੇ ਰਹਿੰਦੇ ਨੀ ਹੈਗੇ ਕਿਉਂਕਿ ਨਮਕੀਨ ਵੀ ਹੁਣ ਤਾਂ ਵ ਰਤ ਵਾਲੀ ਵੀ ਆ ਚੁੱਕੀ।
ਹਾਂਜੀ ਹਾਂ।
ਦੇਖੋ ਵੀ ਕਿੰਨਾ ਉਹ ਹੋ ਗਿਆ ਨਾ ਕਿੰਨੇ ਹੀ ਫੈਸ਼ਨਾਂ 'ਚ' ਵੀ
ਹਾਂਜੀ ਹਾਂ, ਜਿਵੇਂ ਹੁਣ ਵਰਤਾ ਚ ਆਪਾਂ ਨੂੰ ਔਗਲੇ ਦਾ ਟੇ ਦਾ ਮਿਲਣ ਲੱਗ ਗਿਆ ਸੌਫੀਆ ਚੌਲ ਤੇ ਫਲ ਫਰੂਟ ਖਾ ਲੈ ਜ ਬੰਦਾ ਦੁੱਧ ਚਾਹ ਪੀ ਲੈਂਦਾ।
ਹਾਂਜੀ ਉਹੀ ਆ ਵੀ
ਵੀ ਜਾਣੀ ਕਿ ਅੱਜ ਕੱਲ੍ਹ ਵਰਤ ਮੈ ਪਹਿਲਾਂ ਦੀ ਤਰ੍ਹਾਂ ਕਿਸੇ ਤੋਂ ਰੱਖਿਆ ਵੀ ਨਹੀਂ ਜਾਂਦਾ, ਤੇ ਹੁਣ ਖਾਣ ਪੀਣ ਵਾਲੀਆਂ ਵਰਤਾਂ ਵਾਲੀਆਂ ਚੀਜ਼ਾਂ ਵੀ ਆ ਗਈਆਂ ਨੇ।
ਹਾਂਜੀ- ਹਾਂਜੀ ਹੁਣ ਤਾਂ ਦੇਖੋ ਬਦਲਗਈਆਂ ਕਿੰਨੀਆਂ ਚੀਜ਼ਾਂ ਆਉਂਦੀਆਂ ਨੇ ਪਹਿਲਾਂ ਐਵੇਂ ਦੀਆਂ ਨੀ ਹੁੰਦੀਆਂ ਸੀ।
ਹਾਂਜੀ ਜੀ ਜਿਵੇ ਨਰਾਤਿਆਂ ਚ ਕਿਸੇ ਨੇ ਲਿਆਉਣਾ ਹੋਵੇ ਸਮਾਨ ਇੱਕ ਦਿਨਾਂ ਅਗਲਾ ਜੇ ਦੋ ਦਿਨ ਪਹਿਲੀ ਲਿਆ ਕੇ ਰੱਖ ਲੈਂਦੇ ਵੀ ਵਰਤ ਵਾਲਾ ਸਮਾਨ ਇਹ - ਇਹ ਟਾਈਮ ਖਾਣਾ।
ਹਾਂਜੀ -ਹਾਂਜੀ ਪਹਿਲਾਂ ਦੇਖੋ ਇਹੀ ਹੈ ਵੀ ਪਹਿਲਾਂ ਵਰਤਾਂ ਵਾਲਾ ਸਮਾਨ ਹੀ ਨੀ ਹੁੰਦਾ ਸੀ। ਪਹਿਲਾਂ ਤਾਂ ਲੋਕੀ ਦੇਖੋ, ਜੋ ਵੀ ਮਿੱਠੇ ਨਾਲ ਸ਼ਾਮ ਨੂੰ ਸਿਰਫ ਆਪਣਾ ਰੋਟੀ ਜੋ ਵੀ
ਹਾਂਜੀ ਹਾਂ ਮਿੱਠੀ ਦੇਹੀਂ ਜਾਂ ਮ ਦੁੱਧ ਇਹੀ ਪੀ ਕੇ ਪੈ ਜਾਂਦੇ ਸੀ।
ਹੁਣ ਦੇਖੋ ਲੋਕ, ਦਿਨ ਚ ਕਿੰਨਾ ਕੁਛ ਰ ਖਾ ਲੈਂਦੇ ਨੇ ਵਰਤਾਂ ਦੇ ਵਿੱਚ ਵੀ ਦੇਖੋ ਲੋਕਾਂ ਨੂੰ ਹੈ ਹੀ ਨੇ ਵੀ ਕਿਸ ਹਿਸਾਬ ਨਾਲ ਖਾਣਾ
ਹਾਂਜੀ ਹਾਂ ਜਿਵੇਂ ਹੁਣ ਤੁਸੀਂ ਨਰਾਤਿਆਂ ਚ ਦੇਖੋਗੇ ਜਿਹੜੇ ਹੋਟਲ ਨੇ ਮੈਮ ਉਹਨਾਂ 'ਚ 'ਚ' ਵੀ ਤੁਹਾਨੂੰ ਵਰਤ ਵਾਲਾ ਖਾਣਾ ਮਿਲੇਗਾ।
ਹਾਂਜੀ -ਹਾਂਜੀ ਹੁਣ ਦੇਖੋ ਕਿਸੇ ਆਪਾਂ ਮੰਦਿਰ ਗੁਰੂ ਘਰ ਜਾਂਦੇ ਹਾਂ ਅਗਰ ਉਹਨਾਂ ਨੇ ਲੰਗਰ ਲਗਾਇਆ ਹੋਇਆ ਤਾਂ ਉਹਨਾਂ ਦੀ ਬਰਤੀਆਂ ਲਈ ਅਲੱਗ ਲੰਗਰ ਲ ਗਾਇਆ ਹੁੰਦਾ, ਜਿਵੇਂ ਹੁਣ ਤੁਸੀਂ ਸ਼ਿਵ ਸ਼ਿਵਰਾਤ ਤਰੀ ਦਾ ਤਿਉਹਾਰ ਹੀ ਲਗਾ ਲਓ, ਚਲੋ ਉਹ ਵੀ ਇੱਕ ਤਿਉਹਾਰ ਹੀ ਹੋ ਗਿਆ ਆਪਣਾ ਮਨਾਉਂਦੇ ਹਾਂ। ਉੱਥੇ ਦੇਖੋ ਲੰਗਰ ਚੱਲਦੇ ਨੇ ਜਦੋਂ ਦੇਖੋ ਉਥੇ ਦੋ ਤਰ੍ਹਾਂ ਨਾਲ ਚੱਲ ਰਿਹਾ ਹੁੰਦਾ ਲੰਗਰ ਉੱਥੇ, ਇੱਕ ਲਗਾ ਲਓ ਬਰਤ ਆਂ ਲਈ ਲਗਾ ਲਓ ਇੱਕ ਨੋਰਮਲ ਲੰਗਰ ਲਗਾ ਲਓ। ਉਹ ਚੀਜ਼ ਹੋ ਜਾਂਦੀ ਆ ਫੇਰ ਦੇਖੋ ਫਿਰ ਕਈ ਦੇਖੋ ਉੱਥੇ ਖਾ ਲੈਦੇ ਨੇ ਘਰੇ ਬਣਾਣ ਦੀ ਜ਼ਰੂਰਤ ਵੀ ਨਹੀਂ, ਕਿਉਂਕਿ ਦੇਖੋ ਇਹਨਾਂ ਨੂੰ ਪਤਾ ਹੁੰਦਾ ਵੀ ਸ਼ਿਵਰਾਤਰੀ ਦਾ ਵਰਤ ਤਾਂ ਦੇਖੋ ਸਾਰੇ ਹੀ ਰੱਖਦੇ ਨੇ। ਕੋਈ ਹੀ ਐਵੇਂ ਦਾ ਜਿਹੜਾ ਨਾ ਰੱਖਦਾ ਹੋਵੇ।
ਹਾਂਜੀ।
ਇਸ ਕਰਕੇ ਸ਼ਿਵਰਾਤਰੀ ਦਾ ਵਰਤ ਤਾਂ ਰੱਖਿਆ ਹੀ ਜਾਂਦਾ ਲਗਾਲੋ ਤਾਂ ਲਗਾ ਲੋ ਫਿਰ ਤੇ ਦੇਖੋ ਸਾਰਿਆਂ ਲਈ ਹੀ ਬਣਾਇਆ ਜਾਂਦਾ ਸ਼ਿਵਰਾਤਰੀ ਦਾ ਅਲੱਗ ਤੋਂ ਖਾਣਾ।
ਜਿਵੇਂ ਭੰਗ ਹੋਗੀ ਮੈਮ ਭੋਲਾ ਜੀ ਨਾਥ ਜੀ ਨੂੰ ਪਸੰਦ ਸੀਗੀ। ਇਹਦਾ ਵੀ ਪ੍ਰਸ਼ਾਦ ਵੰਡਿਆ ਜਾਂਦਾ।
ਹਾਂਜੀ-ਹਾਂਜੀ।
ਹਾਂਜੀ ਹਾਂ। ਸਾਰੇ ਪੀਂਦੇ ਨੇ ਤੇ ਇਹਦੇ ਵਿੱਚ ਅੱਜ-ਕੱਲ੍ਹ ਜਿਵੇਂ ਪਹਿਲਾਂ ਚ ਨਸ਼ਾ ਪਾਦੇ ਸੀ। ਐਵੇਂ ਵੀ ਅੱਜ-ਕੱਲ੍ਹ ਵੀ ਵਿੱਚ ਭੰਗ-ਭੁੰਗ ਦੇ ਸਾਰਾ ਕੁਛ ਮਿਲਾ ਕੇ ਕੇ ਬਣਾਈ ਜਾਂਦੀ ਐ।
ਹਾਂਜੀ-ਹਾਂਜੀ। ਇਹ ਵੀ ਸਾਰਾ ਕੁੱਛ ਪਕੌੜਿਆਂ ਚ ਵੀ ਕਈ ਵਾਰੀ ਪਾ ਦਿੰਦੇ ਨੇ, ਉੱਥੇ ਚਲੋ ਕਈ ਭੋਲੇ ਨਾਥ ਦੇ ਭ- ਗਤ ਹੁੰਦੇ ਨੇ ਜਾਂ ਦੇਖੋ ਥੋਨੂੰ ਵੀ ਪਤਾ ਹੋਣਾ ਵੀ ਕਈ ਜਲ ਵੀ ਲੈ ਕੇ ਆਦੇ ਨੇ। ਸ਼ਿਵਰਾਤਰੀ ਨੂੰ ਕੁਛ ਦਿਨ ਪਹਿਲਾਂ ਤੁਰ ਕੇ ਜਾਂਦੇ ਨੇ ਕਈ।
ਤੇ ਜਿਵੇ ਧਤੂਰਾ ਹੋ ਗਿਆ। ਭੋਲੇਨਾਥ ਨੂੰ ਬਿਲ ਪੱਤਰ ਦੇ ਅਹ ਪੱਤੇ। ਇੱਦਾਂ ਦਾ ਕੁਛ ਚੜ੍ਹਾ ਕੇ ਪੂਜਾ ਕੀਤੀ ਜਾਂਦੀ ਏ ਮੈਮ।
ਹਾਂਜੀ-ਹਾਂਜੀ। ਵੀ ਅਲੱਗ-ਅਲੱਗ ਤਰ੍ਹਾਂ ਦੇ ਉਹ ਕਰਦੇ ਨੇ ਜੋ ਵੀ ਸਿਸਮ ਆ ਤੇ ਉਹੀ ਆ ਕਿੱਥੇ ਆਪਦੇ
ਪ੍ਰਸ਼ਾਦ ਵਗੈਰਾ ਚੜਾਣਾ ਹੋਰ ਚੀਜ਼ਾਂ।
ਹਾਂਜੀ-ਹਾਂਜੀ। ਤਿਉਹਾਰ ਦੇਖੋ, ਅਲੱਗ-ਅਲੱਗ ਤਰੀਕੇ ਕੇ ਨਾਲ ਹਰ ਇੱਕ ਤਿਉਹਾਰ ਦੀ ਆਪਣੀ-ਆਪਣੀ ਮਹੱਤਤਾ। ਹੁਣ ਜਿਵੇਂ ਆਪਾਂ ਨੇ ਦੀਵਾਲੀ ਇਹੀ ਗੱਲ ਕੀਤੀ ਦੇਖੋ ਵੀ ਕਿੰਨਾ ਜਗਮਗ ਤਿਉਹਾਰ ਏ। ਕਰੋਸ਼ਨੀ ਦਾ ਤਿਉਹਾਰ ਕਿਹਾ ਜਾਂਦਾ। ਰੋਸ਼ਨੀ ਦਾ ਮੇਲਾ ਲੱਗਦਾ ਦੇਖ ਲਓ।
ਜਿਵੇਂ, ਅੱਜ-ਕੱਲ੍ਹ ਦੇਖ ਲਓ ਡੈਕੋਰੇਸ਼ਨ ਦਾ ਸਮਾਨ, ਸ਼ੁੱਭ ਦੀਪਾਵਲੀ। ਲਕਸ਼ਮੀ ਮਾਤਾ ਦੇ ਪੈਰ ਫੁੱਲ।
ਹਾਂਜੀ -ਹਾਂਜੀ ਦੇਖੋ, ਪਹਿਲਾਂ ਕਿੱਥੇ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਸੀਗੀਆਂ। ਪਹਿਲਾਂ ਤਾਂ ਨੋਰਮਲ ਸੀਗਾ ਕਿ ਲੋਕ ਚਲੋ ਸਿੰਪਲ ਆਂਢੀਆਂ ਹੁੰਦੀਆਂ ਸੀ। ਪਹਿਲਾਂ ਤਾਂ ਇੱਕ ਸਿੰਪਲ। ਹੋਰ ਲਗਾ ਦਿੰਦੇ ਸੀ ਤੇ ਨੋਰਮਲ ਬਸ ਮੱਥਾ ਟੇਕ ਕੇ ਆਪਣਾ ਖਾਣਾ ਪੀਣਾ ਜੋ ਵੀ ਹੁੰਦਾ ਸੀ।
ਪਹਿਲਾਂ ਬਹੁਤ ਸ ਪੁਰਾਣੇ ਸਮਿਆਂ 'ਚ ਮੋਮਬੱਤੀਆਂ ਜਗ੍ਹਾ ਕੇ ਉਹੀ ਖੁਸ਼ੀ ਹੁੰਦੀ ਸੀਗੀ ਵੀ ਇੱਕ ਰੋਸ਼ਨੀ ਆਈ ਏ ਲੱਖ ਲਕਸ਼ਮੀ ਮਾਤਾ ਜਿਵੇਂ ਦੇਖ ਲਓ ਵੀ ਜੇ ਪਹਿਲਾਂ ਸਮੇਂ ਚ ਦੇਖ ਐਵੇ ਛੋਟੀ ਕੰਨਿਆਂ ਦੇਵੀ ਜਾਂ ਕੁਛ ਵੀ ਉਹਦੇ ਪੈਰਾਂ ਦੇ ਫੁੱਲ ਲਾਏ ਜਾਂਦੇ ਸੀਗੇ। ਅੱਜ-ਕੱਲ੍ਹ ਨਕਲੀ ਦੇ ਹੀ ਪੈਰ ਆ ਗਏ।
ਹਾਂਜੀ -ਹਾਂਜੀ। ਚਲੋ ਠੀਕ ਏ ਮੈਮ, ਧੰਨਵਾਦ।
ਹਾਂਜੀ ਠੀਕ ਐ।
ਓਕੇ ਜੀ।